ਹੈਲੋ ਹਾਂਜੀ ਸਸ੍ਰ ਰੀ੍ ਕਾਲ ਜੀ
ਸਸ ਰੀ੍ ਕਾਲ ਹੋਰ ਕੀ ਹਾਲ ਚਾਲ
ਵਧੀਆ ਏ ਤੁਸੀਂ ਸੁਣਾਓ
ਬਸ ਵਧੀਆ
ਹੋਰ ਕੀ ਕਰਦੇ ਪੇਏ ਸੀ
ਬਸ ਵੇਲੇ ਉਹੀ ਸਵੇਰ ਦਾ ਕੀ ਕੰਮ ਹੁੰਦਾ ਕਰ ਤੇ ਝਾੜੂ ਪੋਚਾ ਸਬਜ਼ੀ ਵਗ਼ੈਰਾ ਏਹੀ ਸਭ
ਉਹੀ ਵਿਹਲੇ ਹੋਏ ਹੁਣੇ ਏ ਨਾਸ਼ਤਾ ਕੀਤਾ ਬਸ ਹੁਣੇ ਵੇਲੇ ਹੋਆ ਤੁਸੀਂ ਕਰ ਲਿਆ ਨਾਸ਼ਤਾ
ਆਜੀ ਕੀਤਾ ਸੀ ਏਜ ਮੈਂਗੋ ਸ਼ੇਕ ਪੀਤਾ ਸੀ
ਅੱਛਾ ਆ ਹੋਰ ਗੁਰਦੁਆਰੇ ਵਗੈਰਾ ਹੋਏ ਆਜ ਗੁਰਪੂਬ ਹੇਗਾ ਸੀ ਈ
ਕਹਿਣ ਲੱਗੀ ਸੀ ਗੁਰਦੁਆਰੇ ਵੀ ਲੰਗਰ ਸੀ ਨਾ ਕੁਲਚੇ ਛੋਲੇ ਐ ਉਹ ਵੀ ਖਾਧੇ ਸੀ ਅਸੀਂ
ਵੈਨ ਛਾ
ਹਾਂਜੀ ਹੋਰ ਤੁਸੀਂ ਈ ਸੁਣਾਓ
ਦੱਸੋ ਦੱਸੇ ਏ
ਬਸ ਹੁਣ ਤੇ ਵੇਲੀ ਈ ਬੈਠੇਆ ਹੋਕੇ ਮੈਂ ਕਿਹਾ ਤੁਹਾਨੂੰ ਫੋਨ ਕਰਾਂ ਉਹ ਨਾ ਮੇਰੀ ਛੋਟੀ ਭੈਣ ਹੈਗੀ ਸੀ ਤੇ ਓਨੇ ਹੁਣੇੇ ਟੈਨਥ ਪਾਸ ਆਊਟ ਕੀਤੀ ਏ
ਅੱਛਾ ਆ ਅੱਛਾ ਆ
ਤੂ ਉਹ ਨਾ ਬਹੁਤ ਜ਼ਿਆਦਾ ਕਨਫਿਊ ਜੇ ਕਿ ਉਹ ਕਿਹੜਾ ਸਬਜੈਕਟ ਲਏ ਜਿਵੇਂ ਪੀ ਸੀ ਐਮ ਹੋ ਗਈ ਪੀ ਸੀ ਤੀ ਬੀ ਹਨਾ ਕੋਮਰਸ ਹਿਮੈਨਿਟੀ ਆਰਟਸ ਤੇ ਮੈਂ ਉਹਨੂੰ ਕਹਿ ਰਹੀ ਹਿਮੈਨਿਟੀ ਆਰਟਸ ਲੈ ਲਾ ਆ ਤੇ ਫਾਇਦੇ ਹੈਗੇ ਨੇ ਔਹਦੇ ਕੋਈ
ਹਾਂ ਦੇਖੋ ਫਾਇਦੇ ਵੀ ਨੇ ਦੇਖੋ ਹਰ ਇੱਕ ਚੀਜ਼ ਦੇਖ ਓ ਕੁਝ ਉਸ ਫ਼ਾਇਦੇ ਵੀ ਹੁੰਦੇ ਨੁਕਸਾਨ ਵੀ ਹੁੰਦੇ ਨੇ ਹਨਾ ਜੇ ਆਪਾਂ ਲਾ ਲਈਏ ਕੋਈ ਚੀਜ਼ ਜੇ ਫਾਇਦੇ ਦੇ ਫਾਇਦੇ ਨੇ ਐਸਾ ਤਾਂ ਨਹੀਂ ਹੋ ਸਕਦਾ ਹਰ ਇੱਕ ਚੀਜ਼ ਦਾ ਫਾਇਦੇ ਨੇ ਤੇ ਨੁਕਸਾਨ ਨੇ ਐਵੇਂ ਜਿਵੇਂ ਮੰਨ ਲਓ ਤੁਸੀਂ ਅਗਰ ਆਪਣੀ ਭੈਣ ਨੂੰ ਆਰਟਸ ਸੀ ਲੈ ਨੂੰ ਤੁਸੀਂ ਕਰੋਗੇ ਕਿ ਹਾਂ ਲੈ ਲੈ ਐ ਤੇ ਫਾਇਦੇ ਤੇ ਹੈਗੇ ਨੇ ਤੇ ਨੁਕਸਾਨ ਵੀ ਨੇ ਫਾਏਦੇ ਦੇਖੋ ਕੁਛ ਐ ਨੇ, ਕਿ ਜਿਵੇਂ ਮੰਨ ਲਓ। ਸਰਕਾਰੀ ਨੌਕਰੀਆਂ ਅਗਰ ਹੁਨ ਹੈਗਾ ਏ, ਉਦਾ ਮਨ ਹੈਗਾ। ਓਦਾ ਇੰਟਰਸਟ ਹੈਗਾ, ਯੂ ਪੀ ਐਸ ਵਗੈਰਾ, ਆਈ ਏ ਐਸ ਆਈ ਪੀ ਐਸ ਵਗੈਰਾ ਵਿੱਚ ਹਨਾ। ਆ, ਕਿਉਂਕਿ ਐ ਸਭ ਚੀਜ਼ਾਂ ਅਸਲੀ ਆਰਟਸ ਦੀ ਹੁੰਦੀ ਏ ਪੜ੍ਹਾਈ ਆਰਟਸ ਪੋਲਾਈਟ ਵਗੈਰਾ ਕਿਉਂਕਿ ਵੱਡੀ ਓਦੀ ਪੋਸਟ ਹੁੰਦੀ ਏ, ਤੇ ਕਾਫੀ ਮੰਨ ਲਓ, ਤੁਸੀਂ ਪੈਸੇ ਵੀ ਆ ਦੇਖੋ ਜੇਆਦਾ ਲੱਗਦੇ ਨੇ। ਪਰ ਦੇਖੋ ਅ ਜੇ ਅਗਰ ਤੁਸੀਂ ਬੱਚਾ ਏਕ ਵਾਰੀ ਇਦੇ ਚ ਲਗ ਜੇ ਨਾ, ਅਗਰ ਉਦਾ ਇੰਟਰਸਟ ਹੈਗਾ ਤੁਹਾਡੀ ਭੈਣ ਦਾ ਅਗਰ ਤੁਹਾਨੂੰ ਲੱਗਦਾ ਕਿ ਹਾਂ ਉਹ ਕਰਨ ਜੋਗੀ ਹੈ, ਉਹ ਕਰ ਸਕਦੀ ਹੈ। ਫੇਰ ਤੁਸੀ ਉਨੂੰ ਕਰਾਓ ਹੀ ਕਰਾਓ। ਕਿਉਂਕਿ ਦੇਖੋ ਅਗਰ ਉਨੂੰ ਏ ਪੋਸਟ ਮਿਲ ਗਈ ਨਾ, ਤੇ ਦੇਖੋ ਕਾਫੀ ਹਾਈ ਪੋਸਟ ਦੇਖੋ ਯੂ ਪੀ ਐੱਸ ਸੀ ਦੀ, ਆਈ ਏ ਐਸ, ਆਈ ਪੀ ਐਸ ਵਗੈਰਾ
ਤੇ ਫੇਰ ਦੇਖੋ, ਫਿਊਚਰ ਤੁਹਾਡੀ ਭੈਣ ਦਾ ਫਿਊਚਰ ਬਿਲਕੁਲ ਸੈੱਟ ਹੈਗਾ। ਕਿਉਂਕਿ ਅ ਜੇੜੀ ਪੋਸਟ ਚਾਏ ਸਭ ਤੋਂ ਵੱਡੀ ਏ, ਜੇ ਮੰਨ ਲੋ ਅਗਰ ਕਿਉਂਕਿ ਜੇੜੀ ਪੋਸਟ ਏ ਨਾ ਯੂ ਪੀ ਏ ਸੀ, ਆਈ ਈ ਏ ਏਸ, ਆਈ ਪੀ ਐਸ। ਅੱਜ ਤੋਂ ਨੀਚੇ ਬੰਦੇ ਕੰਮ ਕਰਦੇ ਨੇ, ਜਿਹੜਾ ਨੂੰ ਜਿਹਨਾਂ ਚ ਕੋਮਰਸ ਸਟਰੀਮ ਹੈਗੀ ਏ। ਸਭ ਤੋਂ ਉੱਤੇ ਨਾ ਏਹੀ ਸਟੇਮ ਵਾਲੇ ਬੰਦੇ ਆਂਦੇ ਨੇ, ਉਸ ਤੋਂ ਨੀਚੇ ਆਨਗੇ। ਕੋਮਰਸ ਵਾਲੇ ਜਿਹਨਾਂ ਨੇ ਕੋਮਰਸ ਲਦੀਏ, ਉਨਾਂ ਦੇ ਨੀਚੇ ਕੰਮ ਕਰਦੇ ਨੇ। ਕਿਉਂਕਿ ਦੇਖੋ ਆਈ ਆਈ ਪੀ ਐਸ ਵੇ, ਸਭ ਤੋ ਉੱਤੇ ਵੇ।
ਹਾਂਜੀ, ਵੈਸੇ ਤੇ ਨਾ ਜਿਵੇਂ ਨਾਈਨਟੀ ਪਰਸੈਂਟ ਬੱਚੇ ਇਨਵੈਂਟਿਸ ਲੈਕੇ ਯੂ ਪੀ ਐਸ ਚ ਸੀ ਹੀ ਕਰਦੇ ਨੇ।
ਹਾਂ, ਜੇ ਮੰਨ ਲੋ, ਲੌ ਦੀ ਪੜ੍ਹਾਈ ਹੁੰਦੀ ਏ, ਕਈਆਂ ਦੀ ਹਨਾ ਲੌ ਦਾ ਇੰਟਰਸਟ ਹੁੰਦਾ ਏ। ਪੜ੍ਹਾਈ ਲੌ ਕਰ ਸਕਦਾ ਏ, ਜਾਂ ਜਿੱਦਾਂ ਕਈਆਂ ਨੂੰ ਸ਼ੌਕ ਹੁੰਦਾ ਦੇਖੋ, ਜਿਸ ਚੀਜ਼ ਮੈਂ ਤੁਹਾਨੂੰ ਐਹੀ ਕਹਾਂਗੀ, ਜੇ ਤੁਹਾਡੀ ਭੈਣ ਦਾ ਸ਼ੌਂਕ ਏ। ਇਨਟਰਸਟ ਹੈਗਾ, ਐ ਚੀਜ ਕਰਨ ਦਾ ਓ ਤੇ ਪੜ੍ਹਾਈ ਤੇ ਇਦੇ ਪੜ੍ਹਾਈ ਦੇ ਸਕਿਲਸ ਕਾਫੀ ਅੱਛੀਆਂ ਨੇ, ਕਮਿਊਨੀਕੇਸ਼ਨ ਸਕਿਲਸ ਕਾਫੀ ਅਛੀਆਂ ਨੇ, ਬੋਲਨ ਦਾ ਤਰੀਕਾ ਅੱਛਾ ਜੇਆਦਾ ਏ। ਤਾਂ ਤੁਸੀਂ ਮੈਂ ਕਹਿੰਦੇ ਹੋ ਤੁਸੀਂ ਲੈ ਦੋ, ਕਿਉਂਕਿ ਦੇਖੋ ਉਦੇ ਚ ਕੀ ਹੁੰਦਾ ਏ। ਸਕਿਲੇਸ ਦਾ ਵੀ ਹੁੰਦਾ ਏ, ਕਿ ਇਦੇ ਬੱਚੇ ਸਕਿਲਸ ਹੈਗੀਆਂ, ਦੇਖੋ ਜੇ ਮੰਨ ਲਓ ਕੋਈ ਵੀ ਸਟਰੀਮ ਹੈਗੀ ਏ। ਅਸੀਂ ਕੋਈ ਵੀ ਸਟਰੀਮ ਲੈ ਲਈਏ, ਜਿੱਥੇ ਸਾਡੇ ਕੋਲ ਸਟਰੀਮ ਕੋਈ ਓ ਨੀ ਨਾ ਹੈਗੀ, ਕਲਾ ਨਹੀਂ ਹੈਗੀ ਜ ਜੇ ਸਾਡੇ ਕੋਲ ਕੋਈ ਕਮਿਊਨੀਕੇਸ਼ਨ ਸਕਿਲਸ ਨੀ ਹੈਗੀਆਂ, ਕੋਈ ਸਕਿਲਸ ਹੀ ਨੀ ਹੈਗੀਆਂ, ਤਾਂ ਸਾਡੇ ਕੋਈ ਲੈਨ ਦਾ ਕੋਈ ਫਾਏਦਾ ਨਈ ਹੈਗਾ। ਕਿਉਂਕਿ ਦੇਖ ਲਓ, ਜੋ ਵੀ ਅਸੀਂ ਜੋਬ ਕਰ ਰੇਅ ਆਂ, ਪੜ੍ਹਾ ਰੇਆ ਜਾਂ ਪੜ੍ਹ ਰੇਆ ਸਾਡੇ ਕੋਲ ਕਮਿਨੀਕੇਸ਼ਨ ਸਕਿਲਸ ਮਤਲਬ ਤਰ੍ਹਾਂ - ਤਰ੍ਹਾਂ ਦੀ ਨਾ, ਸਾਨੂੰ ਚੀਜ਼ਾਂ ਆਨੀਆਂ ਚਾਹੀਦੀਆਂ ਨੇ। ਐ ਨੀ ਕਿ ਹਾਂ, ਅਸੀਂ ਏਕ ਤੇ ਭਰੋਸੇ ਲੈ ਕੇ ਬੇਅ ਗੇਆ, ਕਿ ਹਾਂ ਮੈਨੂੰ ਆਰਟਸ ਲਲੀਏ ਤੇ ਮੈਂ ਏਹੀ ਕਰਾਂਗੀ। ਸਾਡੀ ਕਮਿਨੀਕੇਸ਼ਨ ਸਕਿਲਸ ਬਸ ਅੱਛੀ ਹੋਨੀ ਚਾਹੀਦੀ ਸਾਨੂੰ। ਬੋਲਨ ਸਾਡਾ ਬੋਲਨ ਦਾ ਤਰੀਕਾ ਅੱਛਾ ਹੋਨਾ ਚਾਹੀਦਾ। ਤੇ ਵੇ ਆਫ ਟੋਕਿੰਗ ਅੱਛੀ ਹੋਨੀ ਚਾਹੀਦੀ ਏ। ਸਾਨੂੰ ਹਰ ਇੱਕ ਕੰਮ ਦੇ ਵਿੱਚ ਅੱਛੀ ਸਾਰੀਆਂ ਸਕਿਲਸ ਹੋਨੀ ਚਾਹੀਦੀਆਂ। ਸਾਨੂੰ ਮਹਿੰਦੀ ਲਗਾਨੀ ਚਾਈ ਵੇ, ਕੁੜੀਆਂ ਆਸਤੇ ਮਹਿੰਦੀ ਆਰਟਸ ਵਗੈਰਾ ਹੋਗੀ, ਡਰੋਇਗ ਅੱਛੀ ਹੋਗੀ ਹਨਾ। ਹੇਅਰ ਸਟਾਈਲ ਵਗੈਰਾ ਮੇਕ ਡਾਂਸਿੰਗ ਸਿੰਗਿੰਗ ਮਤਲਬ ਸਭ ਕੁਛ ਸਕਿਲਸ, ਜੇ ਤੁਹਾਡੇ ਕੋਲ ਸਕਿੱਲਸ ਹੈਗੀਆਂ ਤਾਂ ਬੱਚਾ ਸਭ ਤੋਂ ਅੱਗੇ ਜਾਏਗਾ।
ਤੁਹਾਡੇ ਕੋਲ ਸਕਿਲਸ ਨੀਂ ਨਾ ਹੈਗੀਆਂ। ਜਾ ਤੁਸੀਂ ਅਪਨਾ ਸਭ ਕਮਾ ਰਹੇ ਹੋ, ਜਾਂ ਪੜ੍ਹਾਈ ਤੁਹਾਡਾ ਧਿਆਨ ਏ, ਤੁਹਾਡੀ ਪੜ੍ਹਾਈ ਦਾ ਕੋਈ ਕੰਮ ਨੀ ਹੈਗਾ, ਜੇ ਤੁਹਾਡੇ ਕੋਲ ਸਕਿਲਜ਼ ਨੀ ਹੈਗੀਆਂ।
ਹਾਂਜੀ - ਹਾਂਜੀ ਬਿਲਕੁਲ ਸਹੀ।
ਖੋ, ਐ ਵੀ ਚੀਜ਼ ਹੁੰਦੀ ਏ। ਤੇ ਦੇਖੋ, ਕਰੀਅਰ ਆਸੇ ਤਾਂ ਮੈਂ ਤੁਹਾਨੂੰ ਕਹਾਂਗੀ। ਬੈਸਟ ਹੈਗੀ ਏ ਚੀਜ਼ ਜੇ ਮੰਨ ਲਓ। ਤੁਹਾਡੀ ਕੋਲ ਐ ਭੈਣ ਨੇ ਦੇਖੋ ਕੋਮ ਐ ਵਗੈਰਾ ਨਈ ਕਰਨੀ, ਯੂ ਪੀ ਐਸ ਸੀਗੀ, ਆਈ ਈ ਏ ਏਸ, ਆਈ ਪੀ ਐਸ ਨਈ ਕਰਨੀ। ਕਿਉਂਕਿ ਦੇਖੋ, ਟਾਈਮ ਤਾਂ ਲੱਗੇਗਾ। ਕਿਉਂਕਿ ਪੇਪਰ ਕਾਫੀ ਟਫ- ਟਫ ਹੁੰਦੇ ਨੇ। ਟਾਈਮ ਵੀ ਕਾਫੀ ਕੰ- ਕੰਜੂਮਿੰਗ ਹੈਗਾ, ਪੰਜ ਛੇ ਸਾਲ ਤੁਸੀਂ ਲਗਾ ਲਓ, ਏਵੀ ਪੇਪਰਾਂ ਵਿੱਚ ਲਗਦੇ ਤੇਆਰੀ ਕਰਨ ਲੱਗ ਜਾਂਦੇ ਹਨਾ। ਫਿਰ ਇੰਟਰਵਿਊ ਵਗੈਰਾ ਹੁੰਦ
ਤੇ ਟਾਈਮ ਤੇ ਹਰ ਇੱਕ ਚੀ ੲਇਨ ਕੰਜ਼ਿਊਮ ਕਰਦੀ ਐ, ਮੈਡੀਕਲ ਚ ਵੀ ਡਾਕਟਰ ਬਣਨਾ ਆਸਾਨ ਥੋੜ੍ਹੀ ਉਹਦੇ ਚ ਵੀ ਬਹੁਤ ਟਾਈਮ ਕੰਜਿਊਮ ਹੁੰਦਾ ਹੈ, ਨੋਨ ਮੈਡੀਕਲ ਚ ਤੁਸੀਂ ਇੰਜੀਨੀਅਰਿੰਗ ਲਨ ਚ ਜਾਓ ਵਿਚ ਟਈਮ ਤੇ ਹਰ ਜਾਗਾ ਕੰਜਊਮਡ ਹੋਗਾ ਕਿਉਂਕਿ ਕੁਛ ਵੀ ਜਲਦੀ ਨ ਹੁੰਦਾ। ਹੋਰ ਜਿਵੇਂ ਕਹਿੰਦੇ ਨੇ ਕਿ ਸੱਬਰ ਦਾ ਫਲ ਮਿੱਠਾ ਹੁੰਦਾ ਐ, ਤੇ ਇਹ ਵੀ ਇੱਕ ਟਾਈਪ ਦਾ ਸੱਬਰ ਏ ਸਾਨੂੰ ਇੰਨੀ ਸਟਰਗਲਿੰਗ ਕਰਨੀ
ਹੂੰ ਬਿਲਕੁਲ -ਬਿਲਕੁਲ -ਬਿਲਕੁਲ। ਬਾਕੀ ਜੇ ਤੁਹਾਡੀ ਭੈਣ ਦਾ ਇੰਟਰਸਟ ਇਨ ਚੀਜ਼ਾਂ ਚ ਨਹੀਂ ਹੈਗਾ ਆਈ ਪੀ ਆਈ ਏਸ ਵਗੈਰਾ ਵਿੱਚ ਤੇ ਤੁਸੀਂ ਅ ਦੇਖੋ ਕਹਿ ਰਹੇ ਹੋ ਨਾ ਲੋਹ ਦੀ ਪੜ੍ਹਾਈ ਕਰਾ ਦੇਣਾ ਜਾਂ ਡਿਜ਼ਾਇਨਿੰਗ ਤਾਂ ਫੈਸ਼ਨ ਡਿਜ਼ਾਇਨਿੰਗ ਦਾ ਕੋਰਸ ਅੱਜ-ਕੱਲ ਚੱਲੇ ਵੇ ਨੇ ਹਨਾ। ਮੈਨੇਜਮੈਂਟ ਵਗੈਰਾ ਕਰ ਸਕਦੀ ਹੈ ਟੀਚਿੰਗ ਦਾ ਕਰ ਸਕਦੀ ਹੈ ਕੋਰਸ, ਕਿਉਂਕਿ ਇਹ ਨੀ ਹੈਗਾ ਕੀ ਅਨ ਸੈਟੀ ਹੈਗੇ ਐ ਆਈ ਪੀ ਐਸ, ਯੂ ਪੀ ਐਸ ਦੇ ਕੁਛ ਪੜ੍ਹਾਈ ਕਰਨੀ ਐ ਏਦੇ ਪੇਪਰ ਦੇਣੇ ਤੇ ਐਦੀ ਇੰਟਰਵਿਊ ਵਗੈਰਾ ਦੇਦੇ ਐਸਾ ਕੁਛ ਨੀ ਐ। ਤੁ ਡਿਜ਼ਾਇਨਿੰਗ ਦਾ ਕੋਰਸ ਕਰ ਸਕਦੇ ਓ ਤੁਸੀ ਲੋਹ ਦਾ ਕੋਰਸ ਕਰ ਸਕਦੇ ਓ, ਤੁਸੀਂ ਟੀਚਿੰਗ ਵਗੈਰਾ ਟੀ ਟੀਚਿੰਗ ਪੜਾ ਸਕਦੇ ਓ, ਜੇ ਤੁਹਾਨੂੰ ਸਕੂਲ ਨ ਪੜ੍ਹਾਣਾ ਜੇ ਤੁਹਾਡੀ ਮਤਲਬ ਲਾ ਲੋੋ ਸਕੂਲ ਉਹਨੂੰ ਪੜ੍ਹਾਣਾ ਨ ਨਈ ਪਸੰਦ ਹੈਗਾ ਸਕੂਲ ਚ ਕੀ ਹੁੰਦਾ ਕਿ ਟੀਚਰਾਂ ਦੇ ਅੰਡਰ ਕੰਮ ਕਰਨਾ ਪੈਂਦਾ ਹਨਾ। ਕਈਆਂ ਨੂੰ ਹੁੰਦਾ ਨਾ ਕਿ ਮੈਂ ਆਪਣਾ ਕੰਮ ਹੋਏ ਮੇਰਾ ਆਪਣਾ ਬਿਜਨਸ ਹੋਏ ਮੈਨੂੰ ਕਿਸੇ ਤਰ ਕੋਈ ਉਹ ਨਾ ਮਿਲੇ ਮੈਨੂੰ ਕਿ ਅੋਡਰ ਵਗੈਰਾ ਨਾ ਮਿਲੇ ਮੈਂ ਆਪਣਾ ਕੰਮ ਖੁਦ ਕਰਾਂ। ਤੇ ਦੇਖੋ ਤੁਸੀਂ ਸਕੂਲ ਨਾ ਲੱਗੋ ਤੁਸੀਂ ਯ ਪ੍ਰਿੰਸੀਪਲ ਦੇ ਆਪਨੀ ਓ ਦੇ ਦੋ ਉਹਦੇ ਵਾਸਤੇ ਪਰੋਚ ਦੇ ਦੋ ਕਿ ਮੈਂ ਪ੍ਰਿੰਸਪਲ ਬਣਾ ਚਾਨੀਆ ਨੋਟਿਸ ਲਿਖ ਕੇ ਦੇ ਦੋ ਕਿ ਤੁਸੀਂ ਆਪਣਾ ਟਿਊਸ਼ਨ ਪੜ੍ਹਾ ਲਓ, ਕਿਉਂਕਿ ਟਿਊਸ਼ਨ ਅੱਜ-ਕੱਲ੍ਹ ਤੁਆਡੇ ਇੰਨੀ ਡਿਮਾਂਡ ਨਾ ਟੀਚਿੰਗ ਦੀ ਸਭ ਤੋਂ ਬੈਸਟ ਲਾਈਨ ਹੈਗੀ ਹੈ ਇੰਨਾ ਤੁਸੀਂ ਪੈਸਾ ਵੀ ਇੰਨਾ ਕਮਾਓਗੇ ਤੁਆਡੇ ਫਿਊਚਰ ਫਿਊਚਰ ਚ ਸਾਡੇ ਤੇ ਦਿਨ-ਬੜ-ਦਿਨ ਨਾ ਤੁਆਡੀ ਨੌਲੇਜ ਇੰਨੀ ਗੇਨ ਹੋਏਗੀ, ਕਿਉਕਿ ਦੇਖੋ ਤੁਸੀਂ ਬੱਚੇ ਨੂੰ ਪੜ੍ਹਾਉਂਦੇ ਰਹੋਗੇ ਲਗਾਤਾਰ ਓਈ ਤੁਆਡੇ ਦਿਮਾਗ ਚ, ਮਾਇੰਡ ਚ, ਓਈ ਚੀਜ਼ਾਂ ਰਿਵਰਸ ਹੁੰਦੀਆਂ ਰੈਣਗੀਆਂ ਹੈਨਾ, ਦਿਮਾਗ ਬਾਰ-ਬਾਰ ਓ ਚੀਜ਼ਾਂ ਯਾਦ ਆਨਦੀਆਂ ਰੈਣਗੀਆਂ, ਤੇ ਓ ਸਭ ਤੋਂ ਬੈਸਟ ਲਾਈਨ ਐ, ਤੁਹਾਡੀ ਐਜੂਕੇਸ਼ਨ ਵਧੇਗੀ, ਤਾਨੂੰ ਬੱਚੇ ਤੋਂ ਪਿਆਰ ਈਨਾ ਮਿਲੇਗਾ, ਏ ਸਭ ਚੀਜ਼ਾਂ ਕਾਫ਼ੀ ਅੱਛੀਆਂ ਨੇ। ਹੁਣ ਜੇ ਦੇਖੋ, ਅਸੀਂ ਆਈਏ ਨੁਕਸਾਨ ਤੇ ਨੁਕਸਾਨ ਵੀ ਏਦੇ ਬਥੇਰੇ ਹੈਗੇ ਨੇ ਕੁ ਕੀ ਦੇਖੋ, ਅਦੇ 'ਚ ਕੀ ਪੈਲੀ ਗੱਲ ਤਾਂ ਦੇਖੋ ਪੈਸੇ ਦੀ ਹੈਨਾ, ਕਿਉਕੀ ਪੈਸਾ ਦੇਖਲੋ ਅੱਜ-ਕੱਲ ਕਾਫੀ ਹਰ ਚੀਜ਼, ਕਾਫੀ ਪੈਸਾ ਲੱਗਦਾ ਐ।
ਹਰ ਚੀਜ਼ ਕਾਫ਼ੀ ਪੈਸਾ ਲੱਗਦਾ ਏ, ਹੁਨ ਜੇ ਮੰਨ ਲੋ ਜਿਵੇਂ, ਅੱਜ-ਕੱਲ੍ਹ ਇੰਨਾ ਹੀ ਜਿਵੇਂ ਯੂ-ਪੀ-ਐੱਸ-ਆਈ-ਏ- ਐੱਸ ਏਦੇ 'ਚ ਬੱਚੇ ਈਨੇ ਸਾਰੇ ਹੈਗੇ ਨੇ ਨਾ, ਤੁਸੀਂ ਮੰਨਲੋ ਕਿ ਜੇ ਮੰਨ ਲੋ ਇੱਕ ਸਿਟੀ ਦੀ ਗੱਲ ਕਰਾਂ ਮੈਂ ਤੁਸੀਂ ਜਿਵੇਂ ਮੰਨ ਲੋ ਅਸੀਂ ਜਗਾਦਰੀ 'ਚ ਰੈਨੇ ਆ, ਹੈਨਾ ਜਗਾਦਰੀ ਦੀ ਗੱਲ ਕਰੀਏ ਨਾ ਪਰ ਤੁਆਡੀ ਭੈਣ ਨੇ ਯੂ-ਪੀ-ਐਸ-ਏ ਮਨ ਲੋ, ਉਨੇ ਸੋਚਿਆ ਕਿ ਮੈਂ ਪੇਪਰ ਦੇਣਾ ਏ। ਤੇ ਤੁਸੀ ਯੂਪ ਅ-ਅ-ਚ ਜਗਾਦੀ ਤੁਆਨੂੰ ਈਨੇ ਅਪ-ਅਲਪ ਮਤਲਬ ਬੱਚੇ ਮਿਲਜਣਗੇ ਨਾ, ਈਨੇ ਹਜ਼ਾਰਾਂ, ਚਾਲੀ ਹਜ਼ਾਰ, ਪੰਜਾਹ ਹਜ਼ਾਰ, ਇੰਨੇ ਬੱਚੇ ਮਿਲਜਣਗੇ ਨਾ ਇਸੀ ਈ ਲਾਈਨ ਚ ਮਤਲਬ ਐਏ ਕਿ ਐਦੇ 'ਚ ਨਾ ਓ ਕਾਫੀ ਏ। ਕੀ ਕੈਨਦੇ ਨ, ਕੀ ਕੈਨਦੇ ਨੇ ਓਨੂੰ? ਲੈਵਲ ਬੋਲਦੇ ਕਿ ਹਾਂ ਬੱਚੇ ਬਥੇਰੇ ਨੇ। ਐਦੇ ਚ ਲੈਵਲ ਕਾਫ਼ੀ ਏ, ਹੁਣ ਦੇਖੋ ਉਨਾ 'ਚ ਪਤਾ ਨੀ ਕੌਣ-ਕੌਣ ਸਿਲੈਕਟ ਹੋਏ, ਹ ਨਾ। ਓ ਨਾ ਸਿਲੈਕਟ ਹੋਏ, ਤੇ ਏ ਥੋੜ੍ਹੇ ਨੁਕਸਾਨ ਟਾਈਪ ਵਿਚ ਆ ਜਾਂਦਾ ਹੈ, ਕਿਉਂਕਿ ਬੱਚਿਆਂ ਦਾ ਕਿਉਂਕਿ ਅੱਜ-ਕੱਲ੍ਹ ਬੋਤ ਹੀ ਜਿਆਦਾ ਓ ਹੈਗੇ ਲੈਵਲ ਬੋਤ ਹੈਗੇ ਨੇ ਬੱਚਿਆਂ ਦੇ ਬੱਚੇ ਪੜ੍ਹਦੇ ਬੜਾ ਨੇ। ਅਸੀਂ ਤਾਂ ਮੈਂ ਕੇਆ, ਕੁਛ ਹੈਗੇ ਈ ਨੀ ਓਨਾਂ ਸਾਮਨੇ, ਏਨੀ ਪੜ੍ਹਾਈ ਆਜੇ, ਏਨਾ ਓ ਹੈਗਾ ਏ
ਹਾਂਜੀ, ਨਾਲੇ ਹੁਨ ਤੇ ਨਾ ਮਤਲਬ ਜਿਵੇਂ ਸਿਲੇਬਸ ਵੀ ਬਦਲਤਾ ਗਿਆ ਛੋਟੀ ਕਲਾਸਾਂ ਚ। ਜੋ ਸਾਨੂੰ ਮਤਲਬ ਟੈਨਥ, ਪਲੱਸ-ਵਨ ਚ ਚੈਪਟ ਹੁੰਦੇ ਸੀਗੇ, ਹੁਨ ਦੇਖੋ ਬੱਚਿਆਂ ਨੂੰ ਓ ਥਰਡ-ਫੋਰਥ ਚ ਦੇ ਦਿੱਤੇ ਗੇ ਨੇ।
ਹਾਂ, ਬਿਲ
ਤੇ ਬੋਤ ਮਤਲਬ ਲੈਵਲ ਕਰ ਤਾ ਸਿਲੇਬਸ ਦਾ ਓਨਾਂ ਦਾ ਮਾਇੰਡ ਬੋਤ ਡਿਵਲਪਡ ਏ ਸਾਡੇ ਤੋਂ ਤੇ।
ਹੂੰ, ਬਿਲਕੁਲ-ਬਿਲਕੁਲ ਪੜ੍ਹਾਈਆਂ ਅੱਜ-ਕੱਲ ਅਲੱਗ ਹੋ ਜਾ ਰੀਆ ਨੇ ਪੈਲੀ ਗੱਲ ਤਾਂ। ਓ ਜਿਵੇਂ ਮੰਨ ਲੋ ਜਿਵੇਂ ਕੀ ਕੈਦੇ ਨੇ, ਜੇ ਤਹਾਨੂੰ ਆਟਸ ਸੁਨਣ ਤੋਂ ਬਾਦ ਤਾਨੂੰ ਐ ਹੋ ਰੇਆ ਤਾਡੇ ਭੈਣ ਨੂੰ ਕਿ ਹਾਂ ਮੇਰਾ ਬਸ ਏਦਾਂ ਦੇ ਇੰਟਰਸਟ ਨੀ ਆ ਰੇਆ, ਮੈਂ ਨੀ ਕਰ ਪਾਵਾਂਗੀ, ਤੇ ਤੁਸੀਂ ਚਾਓਗੇ ਕੀ ਮੈਂ ਬੀਟੈਕ ਵਗੈਰਾ ਕਰਲਾ ਐ, ਬੀ ਐਮ-ਬੀ-ਬੀ-ਐਸ ਕਰਲਾ, ਫੇਰ ਤੁਸੀਂ ਓ ਚੀਜ਼ਾਂ ਨੀ ਕਰ ਪਾਓਗੇ, ਇੰਜੀਨੀਅਰ ਵਗੈਰਾ। ਕਿਉਂਕਿ ਤੁਸੀਂ ਆਰਟ ਲਈ ਹੋਏਗੀ। ਤੇ ਇਸ ਕਰਕੇ ਤੁਸੀਂ ਕਦੇ ਅੱਛੇ ਤਰੀਕ ਨਾਲ ਚਇਸ ਕਰੋ ਕਿ ਹਾਂ ਤੁਆਡਾ ਇੰਟਰਸਟ ਕੀਦੇ ਵਿਚ ਐ, ਤੁਆਡੀ ਭੈਨ ਦਾ ਓ ਕੀ ਕਰ ਸਕਦੀ ਐ, ਉਨੂੰ ਲੱਗਦਾ ਕਿ ਹਾਂ ਓ ਕਰ ਲੇਗੀ, ਜੋ ਤੁਸੀਂ ਲੈ ਕੇ ਦੇ ਦੋ ਨੂੰ ਆਟਸ ਨ‌ਈ ਲੱਗਦਾ, ਤਾਂ ਦੇਖੋ ਫੈਸ਼ਨ ਡਿਜ਼ਾਇਨ ਦਾ ਕੋਰਸ ਕਰਵਾ ਲੋ। ਟੀਚਿੰਗ ਦਾ ਕੋਰਸ ਕਰਵਾ ਦੋ, ਕਿਉਂਕਿ ਬੋਹਤ ਹੀ ਫਾਇਦਾ, ਮੈਂ ਤੁਆਨੂੰ ਕਿਹਾ ਸੀ ਹਨਾ, ਐਨੇ ਮਤਬ ਏਨੇ ਕੋਰਸ ਹੈਗੇ ਨੇ, ਏਨੀਆਂ ਪੜ੍ਹਾਈਆਂ ਹੈਗੀਆਂ ਨ, ਪੜ੍ਹਾਈ ਖ਼ਤਮ ਨੀ ਹੁੰਦੀ ਮੈਂ ਤੁਆਨੂੰ ਦੱਸਦੀ ਆ। ਜਿੰਨੀ ਨੌਲੇਜ ਬੱਚਾ ਗੇਨ ਕਰੇਗਾ ਨਾ, ਓਨਾ ਹੀ ਓਦੀ ਵੈਲਿਊ ਹੈਗੀ ਐ। ਫਿਊਚਰ ਚ ਓਨੀ ਹੀ ਓਦੀ ਵੈਲਿਊ ਐ ਜਿਨੀ ਓ ਫਿਊਚਰ ਹੁਨ ਗੇਨ ਕਰੇਗਾ। ਐਹ ਚੀਜ਼ਾਂ ਹੈਗੀਆਂ, ਤੇ ਦੇਖੋ ਹੁਨ ਪੈਲੀ ਗੱਲ ਤਾਂ ਐ ਜਿਵੇਂ ਮੰਨ ਲੋ ਅਸੀਂ ਕੋਈ ਚੀਜ਼ ਲੈ ਰੀਐ, ਉਨ ਜੋ ਉਨੇ ਪੜ੍ਹੀਐ, ਸਟਾਟਿੰਗ ਦੇ ਤਾਂ ਓਨੂੰ ਚਾਰ, ਮਲਬ ਸਟਾਟਿੰਗ ਦੇ ਚਾਰ ਤਿੰਨ-ਚਾਰ ਸਾਲ ਤਾਂ ਓਨੂੰ ਪੂਰੇ ਆਪਣੇ ਦੇਨੇ ਹੀ ਪੈਨਗੇ ਪੜ੍ਹਾਈ ਨੂੰ, ਜੇ ਮੰਨ ਲੋ ਓਨੇ ਯੂਪ ਪੀ ਐਸੀ, ਆਈ ਏ ਐਸ ਲੈ ਲੀ ਏ, ਓ ਪੜ੍ਹ ਰੀ ਏ, ਸਕੂਲ ਜਾ ਰੀ ਐ, ਪ ਮਲਬ ਫਿ ਢਿੱਲੀ-ਢਿੱਲੀ ਪਈ ਦੀ ਏ, ਪੜੇ ਈ ਨੀ ਰੀ। ਓ ਲੈਣ ਦਾ ਕੋਈ ਫਾਇਦਾ ਨੀ ਹੈਗਾ, ਓ ਵੀ ਹੀ ਮੰਨ ਲੋ ਮੈਡੀਕਲ ਦੇ ਬੱਚਿਆਂ ਨਾਲ ਹੀ ਓ ਵੀ, ਮੈਡੀਕਲ ਦੇ ਬੱਚਿਆਂ ਦੇ ਨੂੰ ਦੇਖੋ ਜਾਦਾ ਕਿਹਾ ਜਾਂਦਾ, ਕਿਉਂਕਿ ਨੀਟ ਦੇ ਪੜਾਈ ਹੁੰਦੀ, ਹੈਨਾ। ਨੀਟ ਦੀ ਪੜਾਈ ਤੇ, ਐਹ ਦੇਖੋ ਮੈਂ ਤੁਹਾਨੂੰ ਐ ਆਰਟਸ ਤੇ ਮੈਡੀਕਲ ਦੋਨੋ ਸੇਮ-ਸੇਮ ਕਹਾਂਗੀ। ਕਿਉਂਕਿ ਏਦੇ ਚ ਪੜ੍ਹਾਈ ਥੋੜੀ ਅੱਪਰ ਲੈਵਲ ਦੀ ਹੈਗੀ ਜ਼ਿਆਦਾ ਲੈਵਲ ਦੀ ਹੈਗੀ ਏ। ਬੱਚਾ ਨਾ ਦੋ-ਤਿੰਨ ਸਾਲ ਤੇ ਲਗਾਤਾਰ ਆਪਣੀ ਪੜਾਈ ਨੂੰ ਪੂਰਾ ਟਾਈਮ ਦੇਣਾ ਹੀ ਪਏਗਾ ਅਗਰ ਓ ਪੜਾਈ ਨੂੰ ਟਾਈਮ ਨ‌ਈ ਨਾ ਦੇਗਾ ਤਾਂ ਓ ਕਰ ਹੀ ਨੀ ਪਏਗਾ ਕਿਉਂਕਿ ਟਾਰਟਿੰਗ ਏ ਜੋ ਸਾਡਾ ਬੇਸ ਐ ਨਾ ਇਲੈਵਨ-ਟਵੈਲਵ ਚ ਸਾਨੂੰ ਬੇਸ ਸਮਝਾਇਆ ਜਾਂਦਾ ਪੜਾਈ ਦਾ। ਹੁਣ ਅੱਗੇ ਜਾ ਕੇ ਜੋ ਸਾਨੂੰ ਬੇਸ ਏ ਸਾਡਾ ਕਲੀਅਰ ਨੀ ਹੋਏਗਾ ਤੇ ਅੱਗੇ ਜਾ ਕੇ ਆਪਾਂ ਪੇਪਰ ਕਿਵੇਂ ਦਾਅਗੇ। ਇੰਟਰਵਿਊਜ਼ ਕਿਵੇਂ ਦਾਅਗੇ, ਇਸ ਕਰਕੇ ਬੇਸ ਬਹੁਤ ਅੱਛੀ ਜਰੂਰੀ ਨੇ, ਤੋਂ ਇਲੈਵਨਥ-ਟਵੈਲਥ ਪੂਰੀ ਤੁਹਾਨੂੰ ਮਤਲਬ ਬੱਚੇ ਨੂੰ ਪੂਰੀ ਹੀ ਆਪਣੇ ਧਿਆਨ ਪੂਰਾ ਹੀ ਆਪਣਾ ਟਾਈਮ ਦੇਣੇ ਚ‌ਈਦੇ ਪੜਾਈ ਨੂੰ‌। ਫਿਰ ਉਸ ਤੋਂ ਬਾਦ ਕੋਲਜ ਵਗੈਰਾ ਤੁਸੀਂ ਕੋਈ ਵੀ ਕੋਰਸ ਵਗੈਰਾ ਕਰੋਗੇ ਕਿਸੇ ਵੀ ਯੂਨੀਵਰਸਿਟੀ ਜਾਓਗੇ ਤਾਂ ਵੀ ਤੁਹਾਨੂੰ ਆਪਣਾ ਪੂਰਾ ਟਾਈਮ ਦੇਣਾ ਪਏਗਾ ਪੜਾਈ ਨੂੰ।
ਬਾਕੀ ਐਹ ਗਾ ਕਿ ਓਨੂੰ ਨਾ ਜਿਵੇਂ ਰਿਲੀਜੀਅਸ ਟਾਈਪ ਜਾਦਾ ਇੰਟਰਸਟ ਚ ਹੈਗਾ ਗੁਰਦੁਆਰੇ ਜਾਣਾ ਹਨਾ ਸ਼ਬਦ ਬੋਲਣਾ ਤੇ ਜਿਵੇਂ ਅ ਰਿਲੀਜ਼ਸ ਬੁੱਕਸ ਪੜਨਾ ਇਤਿਹਾਸ ਜਾਣਨਾ ਮਤਲਬ ਏਨਾਂ ਸਭ ਚੀਜ਼ਾਂ ਚ ਓਦਾ ਜਾਦਾ ਇੰਟਰਸਟ
ਅੱਛਾ ਦੇਖੋ ਐਹ ਵੀ ਆਪਣੀ ਜਗਾ ਠੀਕ ਐ, ਪਰ ਦੇਖੋ ਹੁਣ ਦੇਖੋ ਜੋਬ ਤੇ ਸਾਨੂੰ ਚਾਈਦੀ ਐ ਨ‌ਈ। ਅਸੀ ਤੇ ਜੋਬ ਨੀ ਲਾਂਗੇ ਕਿਉਂਕਿ ਦੇਖੋ ਅਗਰ ਅਸੀ ਐ ਕਰ ਰੇ ਆਂ ਦੇਖੋ ਦੁਨੀਆਂ ਚ ਅਸੀ ਆਏ ਐਸ ਆਸਤੇ ਰੱਬ ਦਾ ਨਾਮ ਜਪਨ ਆਏ ਆਂ। ਪਰ ਦੇਖੋ ਸਾਈਡ ਬਾਏ ਸਾਈਡ ਨਾ ਸਾਡਾ ਜੋਬ ਕਰਨਾ ਅਸੀ ਅਪਣੇ ਮਾਂ ਪੇਓ ਨੂੰ ਖੁਸ਼ ਕਰੀਏ ਨਾ ਪੈਸੇ ਕਮਾਈਏ ਅਪਣਾ ਘਰ ਪਰਿਵਾਰ ਸੈਟਲ ਕਰੀਏ। ਐ ਵੀ ਸਾਡਾ ਕਰਮ ਹੀ ਹੈਗਾ ਐ ਏਕ। ਸਬਰੀ ਐਵੀ ਸਾਡਾ ਕਰਮ ਹੀ ਐ। ਅਗਰ ਅਸੀ ਪੜਾਂਗੇ ਨਈ, ਪੈਸਾ ਨੀ ਕਮਾਵਾਂਗੇ ਤੇ ਅਸੀ ਘਰ ਨੀ ਚਲਾ ਪਾਵਾਂਗੇ। ਬੱਚੇਆਂ ਨੂੰ ਕਿਵੇਂ ਖਮਾ ਪਾਵਾਂਗੇ ਅਪਣੇ ਮਾਪੇ ਨੂੰ ਕਿਵੇਂ ਖਵਾਵਾਂਗੇ ਕਿਉਂਕਿ ਉਹ ਤਾਂ ਓਨਾਂ ਚ ਬਜੁਰਗ ਹੋ ਜਾਨ‌ ਗੇ। ਤੇ ਐ ਵੀ ਤੇ ਕਰਮ ਹੀ ਹੋਏ ਨਾ, ਐਵੀ ਇੱਕ ਸੇਵਾ ਈ ਹੋਈ। ਮੈਂ ਪੈਸਾ ਕਮਾ ਰੀ ਆਂ, ਅਪਣੇ ਮਾਂ ਪੇਓ ਨੂੰ ਖਵਾ ਪਾ ਰੀ ਆਂ ਨੀ। ਐ ਵੀ ਇੱਕ ਸੇਵਾ ਈ ਐ। ਤੁਸੀ ਪੜਾਈ ਕਰਦੇ ਕਰਦੇ ਤੁਸੀ ਪੜਾਈ ਅਗਰ ਕਰ ਰਏ ਓ ਜੋ ਮੰਨ ਲਓ ਤੁਸੀ ਪੜਾਈ ਕਰ ਰਏ ਓ। ਅੱਧਾ ਇੱਕ ਘੰਟਾ ਦਾ ਤੁਸੀ ਬ੍ਰੇਕ ਲੇ ਲੇਆ ਪਾਠ ਕਰ ਲੇਆ ਗੁਰਦੁਆਰੇ ਚਲਾ ਗੇਆ। ਐਵੇਂ ਚੀਜ ਦੇਖੋ ਹਰੇਕ ਸਾਈ ਦੇਖੋ ਜੇੜਾ ਬੱਚਾ ਅਗਰ ਓਦਾ ਹਰ ਇੱਕ ਚੀਜ ਇੰਟਰਸਟ ਹੋਏ ਨਾ ਅਗਰ ਓ ਚਾੰਦਾ ਕਿ ਪੜਨਾ ਵੀ ਏ, ਰਬ ਨੂੰ ਵੀ ਟਾਈਮ ਦੇਣਾ ਤੇ ਓ ਹਰ ਇੱਕ ਚੀਜ ਆਸੇ ਟਾਈਮ ਜਰੂਰ ਕੱਢਦਾ ਐ। ਓਨਾਂ ਨੂੰ ਟਾਈਮ ਮੈਨੇਜਮੈਂਟ ਪਤਾ ਐ ਕਿ ਹਾਂ ਕਿਸ ਟੈਮ ਮੈਨੂੰ ਕੀ ਕਰਨਾ ਕਿਸ ਟਾਈਮ ਮੈਨੂੰ ਕੀ ਕਰਨਾ ਐ। ਓ ਕਦੇ ਵੀ ਐ ਨੀ ਕਿ ਪੂਰਾ ਦਿਨ ਪਾਠ ਕਰਦਾ ਰੇਗਾ ਯਾ ਪੂਰੇ ਦਿਨ ਅਪਨੀ ਪੜਾਈ ਚ ਲੱਗੇਆ ਰੇਗਾ। ਓ ਡਿਵਾਈਡ ਕਰੇਗਾ ਟਾਈਮ ਨੂੰ। ਓ ਹਰ ਇੱਕ ਚੀਜ ਨੂੰ ਅਪਨਾ ਟਾਈਮ ਦੇਗਾ। ਫੇਰ ਰਬ ਨੇ ਵੀ ਸਾਨੂੰ ਐਹੀ ਕੇਆ ਕਿਉਕਿ ਗ੍ਰਸਤ ਵਿਚ ਰੈ ਜੀਵਨ ਚ ਰੈ ਰੇਆ ਨਾ, ਸਾਨੂੰ ਹਰ ਏਕ ਕਰਮ ਕਰਨਾ ਆਪਨਾ ਹਰੇਕ ਕੰਮ ਕਰਨੈ ਆਪਨਾ। ਤੇ ਪੜਾਈ ਨੂੰ ਵੀ ਓਨਾ ਟਾਈਮ ਦੇਨਾ ਹੈ, ਤੇ ਰੱਬ ਨੂੰ ਵੀ ਓਨਾ ਹੀ ਟਾਈਮ ਦੇਨਾ ਹੈ। ਕੋਈ ਭੇਦਭਾਵ ਨੀ ਹੈਗਾ। ਹਰ ਇੱਕ ਨੂੰ ਟਾਈਮ ਦਓ ਤੁਸੀ ਅਪਨਾ ਆਪਣਾ ਕਰਮ ਹੀ ਕਿਉਂਕਿ ਦੇਖੋ ਜਦੋਂ ਮੈਨੂੰ ਰਬ ਨੇ ਜਨਮ ਦਿੱਤਾ ਐ, ਹੁਣ ਅਸੀ ਅਗਰ ਕਮਾਵਾਂਗੇ ਨੀ ਪੜਾਈ ਨੀ ਕਰਾਂਗੇ ਦੇ ਅਸੀ ਕਮਾਵਾਂਗੇ ਨੀ ਅਪਣੇ ਮਾਂ ਪੇਓ ਨੂੰ ਕਿਵੇਂ ਖਵਾਵਾਂਗੇ ਅਪਣਾ ਗੁਜ਼ਾਰਾ ਕਿਵੇਂ ਕਰਾਂਗੇ? ਨਈ ਐ ਤੇ ਕਰਮ ਈਐ ਸਾਡੇ ਕੰਮ ਵਗੈਰਾ ਕਰਨਾ।
ਮਤਲਬ ਮੈਂ ਓਨੂੰ ਇੱਕ ਵਾਰੀ ਵਿਜ਼ਿਟ ਕਰਵਾਵਾਂਗੀ ਤੁਆਡੇ ਨੂੰ ਤੁਸੀਂ ਓਨੂੰ ਸਮਝਾਣਾ ਮਤਲਬ ਇਦਾਂ ਜਿੱਦਾਂ ਤੁਸੀ ਮੈਨੂੰ ਐਕਸਪਲੇਨ ਕਰ ਰੇ ਓਨਾਂ, ਤੇ ਓ ਤਾਡੇ ਐਕਸਪਲੇਨ ਕਰਨ ਨਾਲ ਜਾਦਾ ਜਲਦੀ ਸਮਝ ਪਾਏਗੀ। ਕਿਉਂਕਿ ਹੁੰਦਾ ਈ ਐ ਨਾ ਘਰ ਦੇ ਜੋ ਮਰਜੀ ਬੋਲ ਲੈਣ ਬੱਚੇ ਤੇ ਅਸਰ ਨੀ ਹੁੰਦਾ। ਤੇ ਬਸ ਓਵੀ ਓਦਾਂ ਈ ਹੈਗੀ ਏ ਮੇਰੀ ਛੋਟੀ ਸਿਸਟਰ। ਹਾਂਜੀ ਹਾਂਜੀ ਜਰੂਰ ਆਵਾਂਗੇ।
ਠੀਕ ਏ ਜੀ, ਓਕੇ ਜੀ।
ਹਾਂਜੀ ਓਕੇ।